ਹੈਲੋ।
ਹਾਂਜੀ ਸਤਿ ਸ਼੍ਰੀ ਅਕਾਲ ਭੈਣ ਜੀ।
ਹਾਂਜੀ, ਸਤਿ ਸ੍ਰੀ ਅਕਾਲ ਜੀ। ਹੋਰ ਕਿਵੇਂ ਠੀਕ ਹੋ।
ਹਾਂਜੀ ਹਾਂਜੀ, ਠੀਕ ਆ ਤੁਸੀਂ ਕਿਸ ਤਰ੍ਹਾਂ। ਹਾਜੀਂ। ਅਵਾਜ ਆ ਰਹੀ ਤੈਨੂੰ। ਹਾਂਜੀ - ਹਾਂਜੀ।
ਹੈਲੋ ਹੈਲੋ, ਹਾਂਜੀ ਭੈਣ ਜੀ ਥੋਡੀ ਆਵਾਜ਼ ਨੀ ਅ ਰਹੀ।
ਆਵਾਜ਼ ਘੱਟ ਆ ਰਹੀ ਆ।
ਅੱਛਾ ਇਹ।
ਹੈਲੋ।
ਹਾਂਜੀ- ਹਾਂਜੀ, ਹੁਣ ਆਉਂਦੀ ਹੈ।
ਹਾਂਜੀ- ਹਾਂਜੀ ਹੁਣ ਆਉਂਦੀ ਹੈ।
ਹਾਂਜੀ ਕੀ ਕਰ ਰਹੇ ਸੀ।
ਹਾਂਜੀ, ਬਸ ਬੈਠੀ ਸੀ। ਹਾ ਖਾਣਾ ਵਗੈਰਾ ਖਾ ਕੇ ਹਟੇ ਸੀਗੇ। ਹੁਣ ਤੁਸੀਂ ਸੁਣਾਓ। ਤੁਸੀਂ ਕੀ ਕਹਿ ਰਹੇ ਸੀ। ਅੱਜ ਅਸੀਂ ਛੋਲੇ ਭਟੂਰੇ ਬਣਾਏ ਸੀ।
ਅੱਛਾ,। ਇੰਨੇ ਸਵੇਰੇ ਤੁਸੀਂ ਖਾ ਲੈਂਦੇ ਤਲਿਆ -ਤੂਲਿਆ
ਬਸ ਖਾ ਕੇ ਕੁਛ ਉਹੀ ਥੋੜਾ ਜਿਹਾ ਐਸੀਡਿਟੀ ਦੀ ਪ੍ਰੋਬਲਮ ਹੋਈ ਪਈ ਸੀਗੀ। ਵੇਟ ਵੀ ਕਾਫੀ ਮੇਰਾ ਦਿਨ ਹੋ ਗਿਆ ਮੈਨੂੰ ਸਮਝ ਨੀ ਲੱਗ ਰਹੀ। ਵੀ ਕੀ ਕਰੇ, ਕੀ ਖਾਵੇ ਬੰਦਾ।
ਤੇਲ ਦਾ ਖਾ ਕੇ ਨਾ। ਭੈਣ ਜੀ ਜਿਸ ਤਰਾਂ ਤਕਲੀਫ ਹੋ ਜਾਂਦੀ ਹੈ। ਜਿਸ ਤਰ੍ਹਾਂ ਆਲਸ ਜਾ ਆਦਾ ਹੈ। ਸਾਰਾ ਦਿਨ ਤੂੰ ਸਾਨੂੰ ਆਲਸ ਆਏਗਾ।
ਹਾਂਜੀ -ਹਾਂਜੀ, ਹੁਣ ਇਸੇ ਤਰ੍ਹਾਂ ਸੁਸਤੀ ਹੋਈ ਪਈ ਆ ਮੈਨੂੰ ਬਹੁਤ। ਹਾਂਜੀ -ਹਾਂਜੀ, ਫਿਰ ਉਹਦੇ ਲਈ ਕੀ ਕਰਨਾ ਚਾਹੀਦਾ ਮੈਨੂੰ
ਹਾ ਤੁਸੀ ਨਾ ਸਵੇਰੇ ਉੱਠ ਕੇ ਪਹਿਲੇ ਵਾਕ ਕਰਿਆ ਕਰੋ ਥੋੜਾ
ਅੱਛਾ ਜੀ।
ਹਾਂ ਵੋਕ ਕਰਿਆ ਕਰੋ। ਤੇ ਥੋੜਾ ਕੋਸੇ ਪਾਣੀ ਚ ਨਾ ਨਿੰਬੂ ਪਾ ਕੇ, ਨਿੰਬੂ ਨਿਚੋੜ ਕੇ ਪਾ ਲੋ। ਤੇ ਉਹ ਪੀ ਲਓ ਨੀ ਹਾਂ ਨਿੰਬੂ ਨਾਲ ਵੀ ਬੜਾ ਜਲਦੀ ਫ਼ਰਕ ਪੈਂਦਾ ਜੋ ਫੈਟ ਹੁੰਦਾ ਨਾ ਜਲਦੀ ਬਰਨ ਹੁੰਦਾ ਹਾਂ।
ਭੈਣ ਜੀ ਐਸੀਿਡਿਟੀ ਹੋ ਜਾਂਦੀ ਹੈ। ਜਿਵੇਂ ਨਿੰਬੂ ਵੀ ਪੀ ਲੈ ਨਾ, ਇੱਕ ਮਤਲਬ ਨਿੰਬੂ ਦੇ ਨਾਲ ਕੀ ਹੁੰਦਾ ਮੇਰੇ ਜੁਆਇੰਟ ਪੇਨ ਹੁੰਦੀ ਆ। ਤੇ ਓਦਾਂ ਵੀ ਮਤਲਬ ਮਤਲਬ ਅ ਕੁਛ ਵੀ ਡਾਇਬੀਟੀਜ਼ ਕਰਕੇ ਵੀ ਕਾਫ਼ੀ ਪ੍ਰੋਬਲਮ ਹੈ।
ਅੱਛਾ, ਤਾਂ ਫੇਰ ਤੁਸੀਂ ਕੱਚੀ ਲੱਸੀ ਪਿਓ ਨਾ। ਜਿਸ ਤਰ੍ਹਾਂ ਤੁਹਾਨੂੰ ਇਹ ਹੋ ਜਾਏਗਾ ਨਾ ਜਿਸ ਐਸੀਡਿਟੀ ਹੁੰਦੀ ਨਾ ਤਾਂ ਲੱਸੀ ਪੀਓ। ਹਾਂ ਇੱਕਦਮ ਪਤਲੀ- ਪਤਲੀ ਜਿਹੀ ਲੱਸੀ ਕਰੋ। ਤੇ ਉਹ ਪੀ ਲਓ ਜਾਂ ਫਿਰ ਠੰਡਾ ਦੁਧ ਪੀ ਲੋ ਜਦੋਂ ਵੀ ਲਗੇ ਨਾ ਐਸਿਡਿਟੀ ਹੋ ਗਈ ਠੰਡਾ ਦੁਧ ਪੀ ਲੋ। ਕਿਉਂਕਿ ਇਨੋ ਵਗੈਰਾ ਆਪ ਪੀਣ ਪਰ ਕੁਛ ਕੰਮ ਦਾ ਨਹੀਂ ਹੁੰਦਾ।
ਨਹੀਂ- ਨਹੀਂ ਉਹਨਾਂ ਦੇ ਸਾਈਡ ਇਫੈਕਟ ਵੀ ਹੁੰਦੇ ਇਹਨਾਂ ਚੀਜ਼ਾਂ ਦੇ।
ਇਫੇਕਟ ਵੀ ਹੁੰਦੇ ਨੇ ਨਾਲ ਗੈਸ ਬੜੀ ਹੋ ਜਾਂਦੀ ਏ। ਹਾਂ ਤਾਂ ਕਰਕੇ ਤੁਸੀਂ ਇਹ ਕਰੋ ਹਾਂ। ਉਸ ਨਾਲ ਬੜੇ ਜਲਦੀ ਆਰਾਮ ਮਿਲਦਾ।
ਹਾਂਜੀ -ਹਾਂਜੀ
ਹਾਂ।
ਜਿਵੇਂ ਵੇਟ ਇੰਨਾ ਵਧ ਗਿਆ ਉਹਦੇ ਲਈ ਮੈਨੂੰ ਕੀ ਕਰਨਾ ਚਾਹੀਦਾ ਫਿਰ
ਵੇਟ ਵਾਸਤੇ ਨਾ ਤੁਸੀਂ ਇਹ ਕਰੋ। ਇੱਕ ਪਲਿਕਸ ਦੀ ਕਿੱਟ ਆਉਂਦੀ ਹੈ। ਆਨਲਾਈਨ ਸਰਚ ਕਰੋ ਪਲਿਕਸ ਪਾਉਗੇ ਨਾ ਤੁਸੀਂ ਗੂਗਲ 'ਚ ਤਾਂ ਉਹਦੇ 'ਚ ਇਕ ਕਿਟ ਤੁਹਾਨੂੰ ਮਿਲੇਗੀ ਉਹ ਨਾ ਕੋਸੇ ਪਾਣੀ 'ਚ ਪਾ ਕੇ ਹਾਂਜੀ -ਹਾਂਜੀ ਪੀ -ਐੱਲ-ਆਈ-ਐਕਸ-ਉਸਦੇ ਨਾ ਉਸਦੇ ਐ ਸੀ ਆ ਏਸੀ ਵੀ ਕਰਕੇ ਇੱਕ ਕਿੱਟ ਹੈਗੀ ਜਿਸ ਤਰ ਐਪਲ ਸਾਈਡਰ ਵਿਨੇਗਰ ਉਹ ਨਾ ਪਾਣੀ 'ਚ ਪਾ ਕੇ ਥੋੜਾ ਜਾਹਾ ਕੋਸਾ ਪਾਣੀ 'ਚ ਨਾ ਉਹ ਐਪਲ ਸਾਈਡਰ ਵਿਨੇਗਰ ਪਾ ਕੇ ਤੇ ਸਾ ਵੇਲੇ ਦੋ ਟਾਈਮ ਕੋਈ ਵੀ ਫਿਕਸ ਰੱਖੋ ਇੱਕ ਤਾਂ ਸਵੇਰ ਦਾ ਤੇ ਇੱਕ ਸ਼ਾਮ ਦਾ। ਤੇ ਜਦੋਂ ਤੁਸੀਂ ਪੀਓਗੇ ਨਾ ਏਦਾਂ ਹਲਕਾ-ਹਲਕਾ ਲੱਗੂਗਾ।
ਅੱਛਾ ਤੁਸੀਂ ਯੂਜ ਕਰਦੇ ਹੋ। ਹੈਲੋ। ਹੈਲੋ, ਤੁਹਾਡੀ ਆਵਾਜ਼ ਘੱਟ ਗਈ, ਹੈਲੋ, ਆਵਾਜ਼ ਨੀ ਆ ਰਹੀ ਤੁਹਾਡੀ, ਭੈਣ ਜੀ। ਹੈਲੋ। ਹੈਲੋ। ਆਵਾਜ਼ ਨਹੀਂ ਆ ਰਹੀ ਤੁਹਾਡੀ, ਫੇਰ ਆਵਾਜ਼ ਘੱਟ ਆਉਣ ਲੱਗ ਗਈ। ਸੁਣਾਈ ਨਹੀ ਦਿੰਦਾ ਹੈਲੋ ਹੈਲੋ। ਹੈਲੋ। ਆਵਾਜ਼ ਨਹੀਂ ਆ ਰਹੀ ਤੁਹਾਡੀੇ।